ਹੈਲੋ
ਹਮ
ਹੈਲੋ ਹੈਲੋ
ਅਵਾਜ ਨੀ ਆ ਰੀ ਥਾਨੂੰ।
ਸ਼ਾਸਰੀ ਕਾਲ ਜੀ। ਵਧੀਆ ਤੁਸੀਂ ਸੁਣਾਓ ਠੀਕ ਓ?
ਹੋਰ ਕੀ ਕਰ ਰਏ ਸੀ।
ਕੁੱਛ ਨਹੀਂ ਫ੍ਰੀ ਸੀ
ਤਾਡੀ ਆਵਾਜ਼ ਨਾ ਮੈਨੂੰ ਆ ਨੀ ਰਈ।
ਮੰਮੀ ਵੇਖੋ ਮਤਲਬ ਥੋੜਾ ਨੈਟਵਰਕ ਇਸ਼ੂ ਹੋ ਸਕਦਾ। ਕਿਉਂਕਿ ਥੋੜਾ ਮੌਸਮ ਖਰਾਬ ਆ। ਤਾਂ ਕਰਕੇ
ਅੱਛਾ -ਅੱਛਾ ਹੋਰ ਰੋਟੀ ਵਗੈਰਾ ਖਾ ਲੀ।
ਹਾਂਜੀ ਹਾਂਜੀ
ਕੀ ਬਣਾਇਆ ਸੀ ਅੱਜ?
ਪਿੰਡੀਆ ਦੀ ਸਬਜ਼ੀ ਸੀ ਨਾਲ ਪਰਾਂਠੇ ਬਣਾਏ ਸੀਗੇ। ਹੁਣ ਮੌਸਮ ਥੋੜਾ- ਸੁਬਾ ਸੇ ਖਰਾਬ ਜਿਆ ਚੱਲ ਰਿਆ।
ਹਾਂਜੀ
ਤਾਡੇ ਵਲ ਮੌਸਮ ਕਿਵੇਂ ਆ।
ਸਾਡੇ ਏਧਰ ਵੀ ਮੌਸਮ ਮਤਬ- ਅੱਜ ਆ ਰੀ ਐ ਬਾਰਿਸ਼ ਆ ਰੀ ਠੰਡਾ ਮੌਸਮ ਐ। ਏਨੀ ਗਰਮੀ ਨੀ ਐ ਅੱਜ।
ਕਿੰਨੀ ਵਧੀਆ ਗੱਲ ਐ। ਕਿਉਕਿ ਵੈਸੇ ਵੀ ਗਰਮੀ ਕਿੰਨੀ- ਪੈ ਰਹੀ ਐ। ਮੌਸਮ ਠੰਡਾ ਤਾਂ ਹੁਣ ਉਡੀਕ ਕਰ ਰਏ ਹਾਂ।
ਹਾਂਜੀ ਹਾਂਜੀ ਹਾਂਜੀ ਹੋਰ ਤਾਡੇ ਘਾਰ ਸਭ ਠੀਕ ਐ।
ਅੱਛਾ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਓ?
ਹਾਂਜੀ
ਅੱਛਾ ਜੀ
ਹਾਂਜੀ ਹੁਣ ਤੇ ਐਮਜ਼ੋਨ ਇੱਕ ਦੋ ਹੋਰ ਵੀ ਪਲੇੈਟਫੋਰਮ ਆ। ਬੋਲੋ ਕੀ ਮੈਂ ਓਨਲਾਈਨ ਸਾਰੀ ਆਪਣੀ ਚੀਜ਼ ਸ਼ੋਪਿੰਗ ਕਰਦਾ ਜਿਵੇਂ ਕੁਛ ਕੁ ਚੀਜ਼ਾਂ- ਹੁੰਦੀਆਂ ਨੇ। ਜਦੋਂ ਮੰਨ ਲਓ ਆਪਾਂ ਨੂੰ ਟਾਈਮ ਨਹੀਂ ਲੱਗਦਾ। ਓਦੋਂ ਫਿਰ ਆਪਾਂ ਔਨਲਾਈਨ ਮੰਗਵਾ ਲੈਂਨੇ ਆਂ।
ਵੈਸੇ ਤਾਂ ਮਤਲਬ ਦੇਖਿਆ ਜਾਏ ਅਗਰ ਤੁਸੀਂ ਕੋਈ ਚੀਜ਼ ਮੰਗਾ ਰੇ ਓ ਔਨਲਾਈਨ- ਕਿ ਜਿਵੇਂ ਅਗਰ ਕੋਈ ਛੋਟੀ- ਮੋਟੀ ਚੀਜ਼ ਹੈ ਚਲੋ ਉਹ ਤਾਂ ਅਸੀਂ ਮੰਗਵਾ ਲੈਂਦੇ ਹਾਂ। ਅਗਰ ਸਾਡਾ ਨੁਕਸਾਨ ਹੋਏਗਾ। ਤਾਂ ਕੁਛ ਇੰਨਾ ਨਹੀਂ ਹੋਏਗਾ। ਬਟ ਅਗਰ ਦੇਖਿਆਸੀ ਅਗਰ ਅਸੀਂ ਕੋਈ ਕੱਪੜੇ ਮੰਗ ਉਂ ਹ ਔਨਲਾਈਨ। ਕਈ ਵਾਰ ਉਹਨਾਂ ਦਾ ਕੱਪੜਾ ਸਹੀ ਵੀ ਨਹੀਂ ਨਿਕਲਦਾ। ਕਈ ਵਾਰ ਉਹਦਾ ਕਲਰ ਫੇਡ ਹੋ ਜਾਂਦਾ ਹੈ। ਹੈਨਾ। ਕਈ ਵਾਰ ਉਹ ਖ਼ਰਾਬ ਨਿਕਲ ਜਾਂਦਾ ਕੱਪੜਾ। ਫਿਰ ਸਾਡੇ ਐਵੇਂ ਪੈਸੇ ਖ਼ਰਾਬ ਜਾਂਦੇ ਨੇ ਹੋਰ ਮਤਲਬ ਔਫਲਾਈਨ ਸ਼ੋਪਿੰਗ ਵਿੱਚ ਐਪ ਹੈਗਾ ਹੈ। ਕਿ ਬਈ ਆਪਾਂ ਜਾ ਰਹੇ ਹਾਂ ਬਜ਼ਾਰ ਖੁਦ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਕੇ ਕੱਪੜੇ ਨੂੰ ਅਸੀਂ ਪਕੜ ਕੇ ਵੀ ਦੇਖਾਂਗੇ ਕਿਵੇਂ ਜਿਹਾ ਕੱਪੜਾ ਹੈ। ਹਨਾ। ਤੇ ਸਹੀ ਤਰ੍ਹਾਂ ਮਤਲਬ ਅਸੀਂ ਪੂਰਾ ਉਹਨੂੰ ਸ਼ਾਨ ਵਗੈਰਾ ਕਰਕੇ ਤਾਂ ਹੀ ਲੈ ਕੇ ਆਉਂਦੇ ਹਾਂ ਕੱਪੜੇ ਨੂੰ।
ਹਮ- ਹਮ -ਹਮ
ਅਗਰ ਹੁਣ ਅਸੀਂ ਜਿਵੇਂ, ਕੋਈ, ਚੀਜ਼ ਵੀ ਮੰਗਵਾ ਰਹੇ ਔਨਲਾਈਨ, ਮੰਨ ਲਓ। ਅਗਰ ਉਹ ਹੰਡਰਡ ਤੱਕ ਦੇਏ ਅਤੇ ਚਲੋ ਠੀਕ ਹੈ। ਛੋਟੀ- ਮੋਟੀ ਚੀਜ਼ ਇਹ ਤਾਂ ਠੀਕ ਹੈ। ਅਦਰਵਾਈਜ਼ ਅਗਰ ਅਸੀਂ ਕੋਈ ਪਰਸ ਵੀ ਮੰਗਵਾ ਹੀ ਰਿਹਾ ਠੀਕ ਹੈ। ਬੈਗ ਮੰਗਵਾ ਰਿਹਾ, ਅਗਰ ਉਹ ਡਿਫੈਕਟ ਢਿੱਟ ਨਿਕਲ ਜਾਏ ਹੁਣ ਜਿਵੇਂ ਮੀਸ਼ੋ ਤੋਂ ਤਾਂ ਇਹ ਰਿਟਰਨ ਹੋ ਜਾਂਦਾ ਹੈ। ਬਟ ਦੇਖਿਆ ਜਾਏ ਤਾਂ ਐਮਾਜ਼ੋਨ ਤੋਂ ਜਾਂ ਫਿਰ ਸ਼ੋਪਸੀ ਤੋਂ ਰਿਟਰਨ ਨਹੀਂ ਹੁੰਦਾ।
ਹਾਂਜੀ ਬਾਕੀਆਂ ਪਲੇੈਟਫੋਮ ਤੇ ਨਹੀਂ ਹੁੰਦਾ। ਹਾਂਜੀ।
ਫਿਰ ਉਹ ਸਾਡਾ ਨੁਕਸਾਨ ਹੈ ਨਾ। ਕਿ ਮਤਲਬ ਸਾਡੇ ਪੈਸੇ ਖ਼ਰਾਬ ਗਏ ਅਗਰ ਚੀਜ਼ ਵੀ ਬਕਾਰਾਰ ਆ ਗਈ। ਜਿਵੇੈਂ ਇੱਦਾਂ ਹੀ ਮੇਰੇ ਤਾਊ ਜੀ ਨੇ ਮੈਨੂੰ ਕਿਹਾ ਸੀ। ਕਿਉਕ ਮੈਂ ਦੋ ਸਪੈਕਸ ਮੰਗਵਾਣੇ ਨੇ। ਜਿਵੇਂ ਧੁੱਪ 'ਤੇ ਜਾਂਦੇ ਹਾਂ ਅਸੀਂ ਕੰਮ 'ਤੇ ਅਤੇ ਫਿਰ ਮਤਲਬ ਚਾਹੀਦੇ ਨੇ। ਮੈ ਕਿਹਾ ਠੀਕ ਹੈ। ਤੇ ਜਿਵੇਂ ਮੈਂ ਮੀਸ਼ੋ ਤੋਂ ਆਡਰ ਨਹੀਂ ਕੀਤੇ ਮੈਂ ਸ਼ੋਪਸੀ ਤੋਂ ਆਡਰ ਕਰਤੇ ਹੁਣ ਉਹਨਾਂ ਦਾ ਸਾਈਜ਼ ਵੱਡਾ ਆ ਗਿਆ। ਤੇ ਮਤਲਬ ਉਹਨਾਂ ਨੂੰ ਸਹੀ ਤੇ ਬੈਠ ਨਹੀਂ ਰਿਹਾਪੈਸਪੈਕਸ। ਚਸ਼ਮਾ ਤੇ ਇਸ ਕਰਕੇ ਉਹਣ ਉਹਨਾਂ ਦੇ ਪੈਸੇ ਖ਼ਰਾਬ ਗਏ ਨਾ ਵਾਪਿਸ ਹੋ ਰਿਹਾ ਨਾ ਕੁਛ। ਐਵੇਂ ਮਤਲਬ ਪੈਸੇ ਖ਼ਰਾਬ ਚਲੇ ਜਾਂਦੇ ਨੇ। ਬਹੁਤ ਜ਼ਿਆਦਾ
ਆਹੀ ਗੱਲ ਮਤਲਬ ਕਿ ਜੇ ਆਪਾਂ ਮੰਨ ਲਓ ਕਿ ਕੋਈ ਜ਼ਿਆਦਾ ਮਹਿੰਗੀ ਚੀਜ਼ ਨਹੀਂ ਲੈ ਰਹੇ ਗ। ਫਿਰ ਚਲੋ ਮਤਲਬ ਕਿ ਐਂ ਹੋ ਜਾਂਦਾ ਵੀ ਹਾਂ ਜੀ ਰਿਟਰਨ ਨਾ ਵੀ ਹੋਇਆ ਤਾਂ ਕੋਈ ਗੱਲ ਨਹੀਂ।
ਹਾਂਜੀ।
ਕਿਉਂਕਿ ਫਿਰ ਮਤਲਬ ਕਿ ਦੇਖੋ ਕੁਆਲਿਟੀ, ਫੋਟੋਆਂ ਦੇ ਵਿੱਚ ਹੋਰ ਹੁੰਦੇ ਆ। ਮਟੀਰੀਅਲ ਦੇ ਵਿੱਚ ਭੇਜਦੇ ਕੁਛ ਹੋਰ ਨੇ ਉਹ।
ਹਾਂਜੀ, ਜਿਵੇਂ ਇੱਕ ਵਾਰ ਇ ਕਈ ਵਾਰ ਇਂਝ ਹੁੰਦਾ ਨਾ। ਕਿ ਅਗਰ ਫੋਟੋ 'ਚ ਸਾਨੂੰ ਜਿਵੇਂ ਕਲਰ ਦਿਖਾ ਰਹੇ ਨੇ ਬਿਲਕੁਲ ਸਾਫ ਹੋਰ ਅਗਰ ਉਹ ਘਰ ਆ ਰਿਹਾ ਹੈ ਤੇ ਉਹ ਥੋੜਾ ਜਿਹਾ ਡਲ ਹੋਵੇਗਾ। ਮਤਲਬ ਕਲਰ, ਕਲਰ ਵੀ ਬਿਲਕੁਲ ਸੇਮ ਨੀ ਹੁੰਦਾ ਜਿਵੇਂ ਫੋਨ ਤੇ ਦਿਖਾਉਂਦੇ ਨੇ।
ਪਤਾ ਨਹੀ ਕੋਣ ਹੁੰਦਾ। ਮਤਲਬ ਕਿ ਵੈਸੇ ਸਹੀ ਸ਼ੋਪਿੰਗ ਤਾਂ ਔਫਲਾਈਨ ਹੀ ਬੈਟਰ ਰਹਿੰਦੀ ਆ। ਕਿਉਂਕਿ ਉੱਥੇ ਆਪਾਂ ਚੀਜ਼ ਨੂੰ ਮਤਲਬ ਕਿ ਪੂਰਾ ਪਰਫੈਕਟ ਚੈੱਕ ਕਰ ਸਕਦੇ ਹਾਂ ਠੀਕ ਹੈ। ਬਾਕੀ ਰਿਟਰਨ ਦੀ ਗੱਲ ਹੁੰਦੀ ਉਹ ਆਪਾਂ ਮਤਲਬ ਸ਼ੋਪਕੀਪਰ ਨਾਲ ਗੱਲ ਕਰ ਸਕਦੇ ਹਾਂ ਨਾ। ਕਿ ਜ ਜੇ ਮੰਨ ਲਓ, ਕੋਈ ਮੰਨ ਲਓ ਕਿਸ ਆਪਾਂ, ਹਾਂਜੀ।
ਕਿ ਬਈ ਅਗਰ ਹੁਣ ਅਸੀਂ ਜਾਂਦੇ ਹਾਂ ਜਿਵੇਂ ਦੁਕਾਨ ਤੇ ਅਗਰ ਅਸੀਂ ਕਿਸੇ ਲਈ ਲੈਣ ਜਾ ਰਹੇ ਹਾਂ ਅਗਰ ਅਸੀਂ ਕਿਸ ਨੂੰ ਪ੍ਰੈਜੈਂਟ ਦੇਣਾ ਗਿਫਟ ਦੇਣਾ ਕਿ ਬਈ ਆਪਾਂ ਦੇਸੇ ਕੋਈ ਕੱਪੜੇ ਲੈ ਰਹੇ ਹਾਂ ਤੇ ਅਸੀਂ ਉਹਨੂੰ ਸ਼ੋਪ ਮਤਲਬ ਸ਼ੋਪਕੀਪਰ ਨੂੰ ਅਸੀਂ ਕਹਿ ਦਦੇ ਹਾਂ ਕਿ ਵੀ ਸਾਨੂੰ ਅਗਰ ਸੂੰ ਉਹਨੂੰ ਮਤਲਬ ਸਾਈਜ਼ ਨਾ ਆ ਪਾਇਆ ਤੇ ਅਸੀਂ ਤੁਹਾਨੂੰ ਵਾਪਿਸ ਕਰਵਾ ਦਾਂਗੇ ਕੱਲ ਤੱਕ ਤੇ ਫਿਰ ਉਹ ਕਹਿ ਦਿੰਦਾ ਹੈ ਕਿ ਹਾਂ ਮਤਲਬ ਇੱਕ ਦਿਨ ਜਾਂ ਦੋ- ਤਿੰਨ ਦਿਨ ਦਾ ਟਾਈਮ ਦੇ ਦਿੰਦਾ ਹੈ। ਕਿ ਇਸ ਤੋਂ ਜ਼ਿਆਦਾ ਦਿਨ ਤੋਂ ਬਾਅਦ ਮਤਲਬ ਉਹ ਨੀ ਹੋਏ ਗਾ ਵਾਪਿਸ। ਬਟ ਉਹ ਉਹਦੀ ਜਗ੍ਹਾ ਦੂਸਰੀ ਚੀਜ਼ ਦੇ ਹੀ ਦਿੰਦਾ ਹੈ। ਹੋਰ ਐਵੇਂ ਓਨਲਾਈਨ ਇਸ ਚ ਹੁੰਦਾ ਨੀ ਹੈ ਜਿਵੇਂ ਸ਼ੋਪਸੀ ਤੋਂ ਅਗਰ ਹੋ ਵੀ ਜਾਏਗਾ ਫਿਰ ਅਗਰ ਦੁਬਾਰਾ ਮੰਗਾਓ ਫਿਰ ਉਹ ਵੀ ਪਸੰਦ ਨਾ ਆਇਆ ਤੇ ਫਿਰ ਉਹ ਮਤਲਬ ਬੇਕਾਰ ਪੈਸੇ ਗਏ ਬੇਕਾਰ
ਹਾਂਜੀ ਹਾਂਜੀ ਬਿਲਕੁਲ ਇਹ ਮਤਲਬ ਆਪਣੇ ਕੋਲ ਓਪਸ਼ਨ ਵੀ ਹੁੰਦਾ ਆਫਲਾਇੰਨ ਸ਼ੋਪਿੰਗ ਤੇ ਇੱਕ ਆਪਣੇ ਕੋਲ ਮਤਲਬ ਟਾਈਮ ਹੁੰਦਾ ਹੈ ਕਿ ਆਪਾਂ ਆਪਦੀ ਮਰਜ਼ੀ ਨਾਲ ਕਦੋਂ ਵੀ ਜਾ ਕੇ ਮਤਲਬ ਵਿਟੂ ਕਰਕੇ ਆ ਸਕਦੇ ਹਾਂ
ਹਾਂ ਜੀ
ਹਾਂਜੀ ਬਾਈ ਚਾਂਸ ਮੰਨ ਲਓ ਕਿ ਕਈ ਵਾਰ ਆਪਣੇ ਕੋਲ ਪੈਸੇ ਘੱਟ ਰਹਿ ਜਾਂਦੇ ਆ ਜਿਵੇਂ ਸ਼ੋਪਿੰਗ ਦੇ ਵਿੱਚ ਸ਼ੋਪਕੀਪਰ ਦੇ ਨਾਲ ਜਿਵੇਂ ਉਧਾਰ ਵਗ਼ੈਰਾ ਚਲ ਜਾਂਦਾ ਹੁਣ ਆਨਲਾਈਨ ਹੈ ਜਿਹੜੇ ਉਹਨਾਂ ਨੂੰ ਆਪਾਂ ਨੂੰ ਮਤਲਬ ਕਿ ਪੈਸੇ ਦੇਣੇ ਹੀ ਪੈਣਗੇ
ਹਾਂਜੀ ਕਿਉਂਕਿ ਉਹ ਹੁਣ ਅਗਰ ਅਸੀਂ ਅਸੀਂ ਉਹ ਮੰਗਵਾ ਰਹੇ ਹਾਂ ਮੀਸ਼ੋ ਤੇ ਹੁਣ ਸਾਡੇ ਕੋਲ ਜਿਵੇਂ ਪੈਸੇ ਹੈਗੇ ਨੇ ਠੀਕ ਹੈ ਅਗਰ ਅਸੀਂ ਆਨਲਾਈਨ ਕੁਝ ਮੰਗਵਾ ਰਹੇ ਹਾਂ ਸਾਡੇ ਕੋਲ ਪੈਸੇ ਹੈ ਨੇ ਹੁਣ ਹੁਣ ਉਹ ਅਗਰ ਲੇਟ ਹੋ ਗਿਆ ਆਰਡਰ ਤੇ ਸਾਡੇ ਕੋਲ ਅਗਰ ਪੈਸੇ ਲੱਗ ਗਏ ਨੇ ਹੁਣ ਉਸ ਟਾਈਮ ਸਾਡੇ ਕੋਲ ਪੈਸੇ ਹੋਣ ਜਾਂ ਨਾ ਹੋਣ ਸਾਨੂੰ ਕਿਵੇਂ ਅਰੇਂਝ ਕਰਕੇ ਓਹਨੂੰ ਦੇਣੇ ਪੈਂਦੇ ਨੇ
ਹਾਂਜੀ
ਹੁਣ ਜਿਵੇਂ ਮਤਲਬ ਇਹ ਮੇਰੇ ਪਿੱਛੇ ਹੀ ਥੋੜ੍ਹੇ ਟਾਇਮ ਪਹਿਲੇ ਜੂਨ ਵਿੱਚ ਮੇਰੇ ਬ੍ਰਦਰ ਨੇ ਦੋ ਪਰਫੁਮ ਮੰਗਵਾਏ ਸੀ ਮਤਲਬ ਉਹਨੇ ਜਹੜੀ ਕੰਪਨੀ ਦੇ ਮੰਗ ਪਏ ਸੀ ਠੀਕ ਹੈ ਮਤਲਬ ਬੇਲਾਵੀਟਾ ਦੇ ਮੰਗਵਾਏ ਸੀ ਉਹਨੇ ਜਿਹੜੇ ਕਲਰ ਦੇ ਮੰਗਵਾਏ ਸੀ ਨਾ ਇੱਕ ਬਲੈਕ ਅਤੇ ਵ੍ਹਾਈਟ ਉਹ ਦੋ ਕਲਰ ਨਹੀਂ ਆਏ ਅਲੱਗ ਆਏ ਸੀ ਇੱਕ ਤੇ ਪਰਫ਼ਯੂਮ ਦੀ ਜੋ ਮਤਲਬ ਜੋ ਬਾਡੀ ਸੀ ਉਹ ਤਾਂ ਸਾਰੀ ਇਵੇਂ ਖ਼ਰਾਬ ਹੋਈ ਸੀ ਜਿਵੇਂ ਉਹਦੇ ਉੱਤੋਂ ਜਿਵੇਂ ਦਾ ਕਲਰ ਸਾਰਾ ਉਹਦਾ ਉਤਰਿਆ ਸੀ ਸੀ ਠੀਕ ਹੈ ਨੀਚੇ ਦਾ ਸਿਲਵਰ ਸਿਲਵਰ ਪਾਰਟ ਦਿੱਖ ਰਿਹਾ ਸੀ ਉਹਦਾ ਠੀਕ ਹੈ ਤੇ ਬੇਕਾਰ ਆਏ ਫਿਰ ਉਹਨੂੰ ਰਿਟਰਣ ਕੀਤਾ ਜਦੋਂ ਰਿਟਰਣ ਕੀਤਾ ਫਿਰ ਉਸ ਤੋਂ ਬਾਅਦ ਤਾਂ ਸਹੀ ਆ ਗਏ ਸੀ ਮਤਲਬ ਉਸ ਤੋਂ ਬਾਅਦ ਸਹੀ ਆਏ ਸੀ ਕਈ ਵਾਰ ਹੁੰਦਾ ਹੈ ਕੀ ਸਹੀ ਦੇ ਦਿੰਦੇ ਨੇ ਸਮਾਨ ਪਰ ਕਈ ਵਾਰ ਨਹੀਂ ਹੁੰਦਾ ਬਟ ਪਹਿਲੀ ਵਾਰ ਇਸ ਤੇ ਮਤਲਬ ਸਹੀ ਨਹੀਂ ਆਇਆ ਨਾ ਉਸਦਾ ਸਮਾਨ ਹੁ
ਮਤਲਬ ਕਿ ਹੁਣ ਦੇਖੋ ਤੁਹਾਨੂੰ ਟਾਈਮ ਕਿੰਨਾ ਤੁਹਾਡਾ ਵੇਸਟ ਹੈ ਤੁਹਾਨੂੰ ਵੇਟ ਕਰਨੀ ਪਈ ਹੋਗੀ ਜਿਵੇਂ ਤੁਹਾਡੇ ਭਰਾ ਨੂੰ ਹਨਾ
ਹਾਂਜੀ
ਮੰਨ ਲਓ ਬਾਈ ਚਾਂਸ ਕੋਈ ਆਪਣੇ ਫੈਮਿਲੀ ਦੇ ਵਿੱਚ ਫੰਕਸ਼ਨ ਹੋਵੇ ਤੇ ਆਪਾਂ ਮੰਨ ਲਓ ਪਰਫਿਊਮ ਜਾਂ ਕੋਈ ਵੀ ਚੀਜ਼ ਆਰਡਰ ਕਰ ਲਾਈਏ ਜੇ ਉਹ ਮਤਲਬ ਫਰਸਟ ਟਾਈਮ ਗਲਤ ਆ ਜਾਵੇਂ ਫਿਰ ਉਹ ਆਪਣਾ ਟਾਈਮ ਤਾਂ ਗਿਆ ਨਾ ਕੀ ਆਪਾਂ ਤਾਂ ਮਤਲਬ ਫੰਕਸ਼ਨ ਦੇ ਹਿਸਾਬ ਦੇ ਨਾਲ
ਮੰਗਵਾਏ ਸੀ ਹਾਂਜੀ ਹੁਣ ਜਿਵੇਂ ਕਈ ਵਾਰ ਹੁੰਦਾ ਕਿ ਵੀ ਸਾਡੇ ਕੋਲ ਥੋੜੇ ਦਿਨ ਹੈਗੇ ਨੇ ਚਲ ਅਸੀਂ ਸੋਚ ਲੈਣੇ ਹਾਂ ਕਿ ਛੇ ਸੱਤ ਦਿਨ ਹੈਗੇ ਨੇ ਸਾਡੇ ਕੋਲ ਤਾਂ ਇਹਨੇ ਚ ਤਾਂ ਆ ਹੀ ਜਾਏਗਾ ਅਗਰ ਉਹ ਟਾਈਮ ਨਾਲ ਨਾ ਆਇਆ ਆਰਡਰ ਦੁਬਾਰਾ ਆਰਡਰ ਆਉਂਦੇ ਵੀ ਪੰਜ ਦਿਨ ਤੇ ਲੱਗ ਹੀ ਜਾਂਦੇ ਨੇ ਫਿਰ ਸਾਡੇ ਮਤਲਬ ਪੈਸੇ ਵੀ ਖਰਾਬ ਗਏ ਸਾਨੂੰ ਓਧਰੋਂ ਵੀ ਅਸੀਂ ਆਰਡਰ ਲੈ ਲਿਆ ਸਾਨੂੰ ਦੁਕਾਨ ਤੋਂ ਫਿਰ ਲੈਣਾ ਪੈ ਗਿਆ ਫਿਰ ਇਹ ਚੀਜ਼ ਬੜੀ ਜਿਆਦਾ ਉਹ ਹੋ ਜਾਂਦੀ ਹੈ ਨਾ ਕਿ ਕੋਈ ਇਹਨਾ ਬੇਨਿਫਿਟ ਨਹੀਂ ਹੈ ਆਨਲਾਈਨ ਦੇ
ਹਾਂਜੀ ਨਾ-ਨਾ ਮਤਲਬ ਕਿ ਹਾਂਜੀ ਔਫਲੈਂਨ ਤੇ ਇਵੇਂ ਆ ਕਿ ਮਤਲਬ ਆਪਾਂ ਨੂੰ ਜਾਣਾ ਪੈਂਦਾ ਥੋੜ੍ਹਾ ਬਜ਼ਾਰ ਵਗੈਰਾ ਬਟ ਇਹ ਹੈ ਕਿ ਚੀਜ਼ ਆਪਣੇ ਮਨ
ਹਾਂਜੀ ਇਹ ਗੱਲ ਸਹੀ ਹੈ ਬਿਲਕੁਲ ਕਿ ਅਸੀਂ ਵੇਖ ਕੇ ਸਹੀ ਤੇ ਲੈ ਲੈ ਕੇ ਆ ਜਾਂਦੇ ਹਾਂ ਨਾ ਨਾ ਸਾਡਾ ਟਾਈਮ ਵੇਸਟ ਹੁੰਦਾ ਨਾ ਕੁਛ ਮਤਲਬ ਸਹੀ ਰਹਿੰਦਾ ਕਿ ਮਤਲਬ ਅਗਰ ਅਸੀਂ ਖੁੱਦ ਜਾ ਕੇ ਲੈ ਕੇ ਆ ਰਹੇ ਹਾਂ ਕਿਸੇ ਚੀਜ਼ ਨੂੰ ਹੁਣ ਅਗਰ ਮੇਰਾ ਬਰ ਜਾਂ ਮੇਰੇ ਤਾਊ ਜੀ ਆਪਣੇ ਸਪੈਕਸ ਖੁਦ ਬਾਜ਼ਾਰੋਂ ਲੈ ਕੇ ਆਏ ਹੁੰਦੇ। ਤੇ ਹੁਣ ਉਹਨਾਂ ਦੇ ਪੈਸੇ ਖਰਾਬ ਨਾ ਜਾਂਦੇ ਹੁਣ ਉਹਨਾਂ ਕੋਲ ਟੈਕਸ ਵੀ ਪਏ ਦੇ ਨੇ ਪੈਸੇ ਵੀ ਉਹਨਾਂ ਦੇ ਖ਼ਰਾਬ ਚਲੇ ਗਏ ਨਾ ਕਿਸੇ ਦੇ ਕੰਮ ਦੇ ਗਏ ਨੇ ਉਹਨੂੰ ਅਗਰ ਮੇਰਾ ਭਰਾ ਅਗਰ ਖੁੱਦ ਜਾ ਕੇ ਬਜ਼ਾਰੋਂ ਲੈਂਦਾ ਤੇ ਇੱਕ ਦਿਨ ਦੇ ਅੰਦਰ ਅੰਦਰੋਂ ਉਹ ਖੁਦ ਆਪਣੇ ਆਪ ਪਰਫਿਊਮ ਲੈ ਕੇ ਆ ਸਕਦਾ ਸੀ ਦੇਖ ਕੇ ਬਟ ਕਈ ਵਾਰ ਹੁੰਦਾ ਨਾ ਕਿ ਸਾਨੂੰ ਇੱਧਰ ਬਾਜ਼ਾਰ ਦੇ ਰੇਟ ਤੋਂ ਅ ਔਨਲਾਈਨ ਮਤਲਬ ਥੋੜ੍ਹੇ ਘੱਟ ਰੇਟ ਦਿਖਾਉਂਦੇ ਨੇ ਜਿਵੇਂ ਚੀਜ਼ ਤਾਂ ਕਰਕੇ ਮਤਲਬ ਸਾਨੂੰ ਲਾਲਚ ਆ ਜਾਂਦਾ ਏ। ਹਾਂ ਵੀ ਚਲੋ ਇੱਧਰ ਤੇ ਸਾਡੇ ਘੱਟ ਪੈਸੇ ਜਾਣਗੇ ਤੇ ਅਸੀਂ ਓਨਲਾਈਨ ਮੰਗਵਾ ਲੈਂਣੇ ਆਂ। ਬਸ ਫਿਰ ਨਾ ਕਿ ਜਿਵੇਂ- ਜਿਵੇਂ ਜੋ ਪੈਸੇ ਲੈਂਦੇ ਨੇ ਘੱਟ ਉਵੇਂ ਹੀ ਮਤਲਬ ਚੀਜ਼ ਵੀ ਐਵੇਂ ਹੀ ਦਿੰਦੇ ਨੇ ਜੋ ਘੱਟ ਚੱਲੇ ਥੋੜਾ ਟਾਈਮ ਹੀ ਚੱਲੇ ਹੋਰ ਅਗਰ ਅਸ ਸੀਂ ਖੁਦ ਚੀਜ਼ ਲੈ ਰਿਹਾ ਕੋਈ ਬਜ਼ਾਰੋਂ ਤੇ ਉਹ ਤੇ ਕਾਫੀ ਟਾਈਮ ਚੱਲ ਜਾਂਦੀ ਹੈ ਉਹਨੂੰ ਕੱਪੜੇ ਹੀ ਸੋਚ ਲਓ। ਕੰਮ ਸੇ ਕੰਮ ਅਸੀਂ ਉਹ ਕੱਪੜਿਆਂ ਨੂੰ ਦੋ ਤਿੰਨ ਸਾਲ ਤੱਕ ਪਾ ਲੈਂਣੇ ਆਂ। ਹੁਣ ਅਗਰ ਇਹੀ ਅਸੀ ਚੀਜ਼ ਮੀਸ਼ੋ ਤੋਂ ਮੰਗਵਾਉਂਦੇ ਹਾਂ ਠੀਕ ਹੈ ਮੈਂ ਵੀ ਮੰਗਵਾਏ ਨੇ ਕੱਪੜੇ ਬਟ ਉਹ ਚੱਲਦੇ ਨਹੀ ਹੈ ਇੱਕ ਸਾਲ ਵੀ ਉਹ ਬੜੀ ਮੁਸ਼ਕਿਲ ਨਾਲ ਨਿਕਲ ਇੱਕ ਸਾਲ ਵੀ ਨੀ ਨਿਕਲਦੇ ਉਹ ਇਹ ਚੀਜ਼ ਮੈਂ ਫੇਸ ਕੀਤੀ ਦੀ ਹੈ। ਇੱਕ ਸਾਲ ਵੀ ਨਹੀਂ ਚੱਲਣਗੇ ਉਹ ਛੇ ਮਹੀਨੇ ਵੀ ਪੂਰਾ ਉਹ ਸਹੀ ਤਰ੍ਹਾਂ ਨਹੀਂ ਚੱਲਣਗੇ ਉਹਨਾਂ ਦਾ ਜਾਂ ਤਾਂ ਕਲਰ ਫੇਡ ਹੋ ਜਾਵੇਗਾ। ਜਾਂ ਕੱਪੜਾ ਖ਼ਰਾਬ ਹੋ ਜਾਏਗਾ ਜਲਦੀ ਫੱਟਣ ਨਾਲ ਹੋ ਜਾਂਦਾ ਐਵੇਂ ਹੋ ਜਾਂਦਾ।
ਹਾਂਜੀ- ਹਾਂਜੀ ਬਟ ਬੈਟਰ ਇਹੀ ਹੋਏ ਕਿ ਵੀ ਸਾਨੂੰ ਹਾਂ ਔਫਲਾਈਨ ਹੀ ਹਮੇਸ਼ਾ ਸ਼ੋਪਿੰਗ ਕਰਨੀ ਚਾਹੀਦੀ ਔਨਲਾਈਨ ਨਹੀ ਜ਼ਿਆਦਾ ਕਰਨੀ ਚਾਹੀਦੀ। ਹਾਂਜੀ
ਸਾਰੇ ਦੋਸਤ ਵ ਨੇ ਜ ਆਪਾਂ ਸ਼ੋਪਕਪਰ ਤੋਂ ਵੈਸੇ ਡਿਸਕਾਊਂਟ ਲੈ ਸਕਦੇ ਹਾਂ। ਮਤਲਬ ਥੋੜਾ ਘੱਟ ਮਿਲਜੂਗਾ ਬਟ ਇਹ ਆ ਕਿ ਕੁਛ ਨਾ ਕੁਛ ਕੁ ਪਰਸੈਂਟ ਕਰਕੇ ਆਪਾਂ ਨੂੰ ਡਿਸਕਾਊਂਟ ਉੱਥੋਂ ਵੀ ਮਿਲ ਹੀ ਜਾਂਦਾ। ਨਾਲ ਮਤਲਬ ਚੀਜ਼ ਦੀ ਕੁਆਲਿਟੀ ਵਧੀਆ ਹੁੰਦੀ ਆ ਬੈਟਰ ਹੁੰਦੀ ਆ।
ਹਾਂਜੀ
ਠੀਕ ਹੈ ਜੀ ਓਕੇ ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ।